ਹੂੰ
ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਕੀ ਹਾਲ ਚਾਲ ਤੁਹਾਡੇ
ਹਾਂਜੀ ਹਾਲ ਚਾਲ ਠੀਕ
ਬਹੁਤ ਵਧੀਆ ਪਹਿਲੇ ਸਾਡੀ ਤੁਹਾਡੀ ਤਬੀਅਤ ਸੁਣੀ ਸੀ ਬੜੀ ਖ਼ਰਾਬ ਹੋ ਗਈ ਸੀ ਹੁਣ ਆਰਾਮ ਹੈ
ਹਾਂਜੀ ਹੁਣ ਤ ਬਥੇਰਾ ਰਹਾ ਮੈਂ ਹੁਣ ਗੋਲੀ ਗੋਲੀ ਖਾ ਕੇ ਥੋੜਾ ਰੈਸਟ ਕੀਤਾ ਜੀ ਕੀਤਾ ਸੀ ਜੀ
ਚਲੋ ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਤੁਸੀਂ
ਹਾਂਜੀ ਹਾਂਜੀ ਅੱਜ ਕੱਲ ਦੇਖੋ ਨਾ ਕਿੰਨੀ ਦਿੱਕਤ ਹੁੰਦੀ ਪਈ ਤੁਸੀਂ ਕਣਕ ਲੈਂਦੇ ਹੋ ਕਣਕ
ਨਹੀਂ ਅਸੀਂ ਕਣਕ ਨਹੀਂ ਲਿਆਂਦੇ ਅਸੀਂ ਤਾਂ ਮੂਲ ਦਾ ਆਟਾ ਖਰੀਦਦੇ ਹਾਂ
ਉ ਨਾ ਉਹ ਕਿਸਾਨ ਵਾਸਤੇ ਕਿੰਨੀ ਦਿੱਕਤ ਹੋ ਜਾਂਦੀ ਹੈ ਜਦੋਂ ਅਸੀਂ ਮੂਲ ਦੀਆਂ ਚੀਜ਼ਾਂ ਇਥੇ ਡਾਇਰੈਕਟ ਸ਼ਹਿਰਾਂ ਚ ਰਹਿ ਕੇ ਤਰ੍ਹਾਂ ਏਦਾਂ ਕਰਦੇ ਹ ਉੱਥੇ ਕਿਸਾਨ ਵਿਚਾਰੇ ਦੇਖੋ ਕਿੰਨੀ ਮਿਹਨਤ ਕਰਦੇ ਨੇ। ਕਿੰਨਾ ਕੁਛ ਉਹਨਾਂ ਦੇ ਨਾਲ ਹੁੰਦਾ ਹੈ। ਲੇਕਿਨ ਉਹੀ ਉਹ ਗੱਲ ਹੈਗੀ ਹੈ। ਕਿ ਜਿਹੜਾ ਵਿੱਚ ਵਾਲੇ ਹੁੰਦੇ ਨੇ ਉਹ ਜਿਆਦਾ। ਉਹਦਾ ਭਾਵ ਲਗਾ ਕੇ ਤੇ ਨਾਲ। ਜਿਆਦਾ ਮੁਨਾਫ਼ਾ ਕਮਾ ਲੈਂਦੇ ਨੇ ਕਿਸਾਨ ਵਿਚਾਰਾ ਉੱਥੇ ਤਾਂ ਉੱਥੇ ਹੀ ਰਹਿ ਜਾਂਦਾ ਹੈ ਮੈਨੂੰ ਤਾਂ ਬੜਾ ਦੁੱਖ ਹੁੰਦਾ ਹੈ ਗੱਲ ਸੋਚ ਕੇ ਵੀ ਨਾ
ਹਮਜੀ
ਹੈਲੋ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ
ਹਾਂਜੀ ਹਾਂਜੀ ਆ ਰਹੀ ਹੈ
ਹਾਂਜੀ ਉਹੀਓ ਗੱਲ ਮੈਂ ਕਰਦੀ ਪਈ ਸੀ ਉਹਨੇ ਮੈਂ ਟੀ ਵੀ ਵਿੱਚ ਵੀ ਦੇਖਿਆ ਸੀ ਇੱਕ ਦਿਨ ਕ ਕਿਸਾਨਾਂ ਦੇ ਉੱਪਰ ਇੱਕ ਤਰੀਕਾ ਤਾਂ ਜ਼ੁਲਮ ਹੀ ਹੈਗਾ ਹੈ ਕਹਿੰਦੇ ਨੀ ਉਹ ਬੋਏ ਕੋਈ ਖਾਏ ਕੋਈ ਵਾਲੀ ਗੱਲ ਲੱਗੀ ਹੈ ਹੁਣ ਉਹਨਾਂ ਨੂੰ ਚਰਨ ਦੋ ਤਾਂ ਦੇਖੋ ਕਿਸਾਨ ਕਿਸਾਨ ਹੀ ਰਹਿੰਦਾ ਹੈ ਸਾਰੀ ਉਮਰ ਕਿਸਾਨ ਇੱਕ ਜਿਹੜਾ ਵਿਚਾਰਾ ਧਰਤੀ ਚ ਬੀਜ ਬਹਤ ਹੈ ਉਹਨੂੰ ਖਾਦ ਪਾਉਂਦਾ ਹੈ ਉਹਨੂੰ ਉਹਦੀ ਬੁਆਈ ਕਰਦਾ ਹੈ ਗੁਡਾਈ ਕਰਦਾ ਹੈ ਕਿੰਨਾ ਕੁਛ ਕਰਦਾ ਧੁੱਪਾ ਚ ਬਰਸਾਤਾਂ ਚ ਉਹਦੀ ਪੂਰੀ ਦੇਖਭਾਲ ਜਿਸ ਤਰ੍ਹਾਂ ਨਿਆਣੇ ਨੂੰ ਕੋਈ ਆਪਣਾ ਨਿਆਣੇ ਨੂੰ ਅਸੀਂ ਰੱਖਦੇ ਹਾਂ ਛਾਤੀ ਨਾਲ ਲਗਾ ਕੇ ਔਰ ਧਰਤੀ ਮਾਰ ਜਿਹੜੇ ਬੀਜ ਹੁੰਦਾ ਉਹਦੇ ਨਿਆਣੇ ਹੁੰਦੇ ਨੇ ਕਿਉਂ ਜਿ ਉਹ ਉਹਦੀ ਆਮ ਨ ਦਾ ਉਹਦੀ ਆਮਦਨ ਦਾ ਰਸਤਾ ਹੀ ਉਹ ਆਉਂਦਾ ਉਹ ਵੀ ਕੀ ਕਰ ਸਕਦਾ ਲੇਕਿਨ ਉਸ ਕਿਸਾਨ ਦੀ ਜ਼ਿੰਦਗੀ ਮੈਂ ਮਤਲਬ ਕਦੀ ਕਦੀ ਇਹ ਸੋਚ ਆ ਜਾਂਦੀ ਹੈ ਨਾ ਮਨ ਚ ਜਿਸ ਤਰ੍ਹਾਂ ਅਸੀਂ ਬੈਠੇ ਉੱਠ ਉੱਠਦੇ ਦੇਖੋ ਸਾਡੇ ਵਾਸਤੇ ਅਗਰ ਕਿਸਾਨ ਬੀਜ ਨਾ ਬੋਏ ਤੇ ਸਾਡੇ ਤੱਕ ਰੋਟੀ ਕਿਸ ਤਰ੍ਹਾਂ ਪਹੁੰਚੇਗੀ ਅਸੀਂ ਜਿਹੜਾ ਅਨਾਜ ਯੂਜ ਕਰਦੇ ਹਾਂ ਉਹਦਾ ਜੋ ਮੇਨ ਕੰਮ ਹੈ ਉਹ ਤਾਂ ਕੋਈ ਹੋਰ ਕਰਦਾ ਹੈ ਨਾ ਉਹਦੇ ਉਹਨੂੰ ਵੀ ਸਾਨੂੰ ਉਹਨੂੰ ਵੀ ਸ਼ੁਕਰਾਨਾ ਕਰਨਾ ਚਾਹੀਦਾ ਇਹ ਸਾਡੀ ਇਹ ਸਾਡੇ ਲੋਕਾਂ ਦੇ
ਗੱਲਾਂ ਤਾਂ ਕਰਦੇ ਪਏ ਹ ਕਿੱਥੇ ਇਸ ਤਰ੍ਹਾਂ ਦੇ ਲੋਕ ਮਿਲਣਗੇ ਕੌਣ ਹੈ ਕੋਈ ਜਵਾਬ ਲੋਕੀ ਆਪਣੇ ਆਪਣੇ ਐਨੇ ਮਗਨ ਹੋਏ ਪਏ ਨੇ,
ਨਹੀਂ ਅਸੀਂ ਅਗਰ ਗੱਲ ਕਰਾਂਗੇ ਤਾਂ ਸਾਡੀ ਗੱਲ ਕਿਸੇ ਨਾ ਕਿ ਕਿਸੇ ਨਾ ਕਿਸੇ ਦੇ, ਕੰਤ ਚ ਪਹੁੰਚੇਗੀ ਨਾ ਦੇਖੋ ਜੀ, ਉਹਨੂੰ ਵੀ ਸਮਝ ਆਏਗਾ ਨਾ ਇਹ ਜਿਹੜੀ ਗੱਲ ਅਸੀਂ ਕੀਤੀ ਹੈ। ਕਿ ਸਾਨੂੰ ਸ਼ੁਕਰਾਨਾ ਤਾਂ ਕਰਨਾ ਚਾਹੀਦਾ ਹੈ ਉਹਦੇ ਬਾਰੇ। ਅੱਛੀ ਸੋਚ ਬਣਾਈਏ ਉਹਦੇ ਬਾਰੇ ਅੱਛਾ ਸੋਚੀਏ ਕਿ ਉਹਨੂੰ ਵੀ ਭਗਵਾਨ ਬਰਕਤ ਦੇ, ਉਹਨੂੰ ਉਹਦਾ ਸਹੀ ਦਾਮ ਮਿਲੇ, ਕਿਉਂਕਿ ਜਿਹੜੇ ਵਿਚ ਵਾਲੇ ਨੇ ਉਹ ਤਾਂ ਉਹਦੇ ਕੋਲੋਂ ਵਿਚਾਰੇ ਓਨੇ ਪਨ ਦਾਮਾਂ ਚ ਖਰੀਦ ਲੈਂਦੇ ਨੇ, ਫਿਰ ਉਹ ਜਿਹੜੇ ਫਿਰ ਆ ਕੇ ਬਾਜ਼ਾਰਾਂ ਚ ਵੇਚਦੇ ਨੇ ਉਹ ਮਹਿੰਗਾ ਹੋ ਜਾਂਦਾ ਉੱਥੇ। ਸਾਡੇ ਤੱਕ ਪਹੁੰਚਣ ਤੱਕ ਤਾਂ ਬਹੁਤ ਮਹਿੰਗੀ ਹੋ ਜਾਂਦੀ ਹੈ ਚੀਜ਼ ਇਸ ਤੇ ਅਵਾਜ਼ ਉਠਾਉਣੀ ਚਾਹੀਦੀ ਹੈ।
ਹਾਂਜੀ, ਸਹੀ ਗੱਲ ਤਾਂ ਦੇਖੋ ਆਵਾਜ਼ ਉਠਾਉਣ ਵਾਲੇ ਤਾਂ ਸਾਥ ਦੇਣ ਵਾਲੇ ਕੌਣ ਘੱਟ ਆ ਗਏ ਨੇ ਲੇਕਿਨ, ਚਾਰ ਬੰਦੇ ਵੀ ਇਕਠੇ ਹੋ ਜਾਣ ਤਾਂ ਛੇ ਬੰਦੇ ਆਪ ਹੀ
ਹਾਂਜੀ, ਇਹ ਗੱਲ ਇਹ ਗੱਲ ਵੀ ਤੁਸੀਂ ਠੀਕ ਕਰੀਏ ਕਿ ਚਾਰ ਬੰਦੇ ਜੇ ਨਾਲ ਖੜੇ ਹੋਣ ਵਾਲੇ ਹੋਣਗੇ ਤੇ ਅ ਲਾਗੇ ਉਹਨਾਂ ਦੇ ਚਾਰ ਬੰਦੇ ਉਸ ਗੱਲ ਨੂੰ ਕੱਟਣ ਵਾਲੇ ਵੀ ਹੋਣਗੇ ਤਾਂ ਇਓ ਕਰਕੇ ਦੇਖ, ਦੇਖ ਲੋ ਨਾ ਸਾਡੇ ਦੇਸ਼ ਦੀ ਤਰੱਕੀ ਸਾਡੇ ਦੇਸ਼ ਜਿੰਨੀ ਤਰੱਕੀ ਕਿਸੇ ਨੇ ਨੀ ਕੀਤੀ, ਕਿਸੇ ਵੀ ਦੇਸ਼ ਨੇ ਨਹੀ ਕੀਤੀ ਅੱਜ ਤੱਕ ਦਾ ਰਿਕਾਰਡ ਹੈਗਾ ਦੇਖਲੋ ਸਾਡੇ ਦੇਸ਼ ਚ ਸਾਰੇ ਸਾਡੇ ਭਾਰਤ ਦੇਸ਼ ਚ ਸਾਰੇ ਹੀ ਸਾਰੇ ਤੁਸੀਂ ਦੇਖੋ ਹੋ ਗਏ, ਸਾਰਿਆਂ ਨੂੰ ਅਨੁਮਤੀ ਹੈਗੀ ਆ ਆਉਣ ਦੀ
ਮ ਤਾਂ ਹੈ ਕਿੰਨੇ ਸਾਰੇ ਫੋਰਨ ਪਰ ਅੱਜ ਕੱਲ ਜਿਹੜੇ ਮਾਂਸ ਮਛਲੀ ਖਾਨ ਵਾਲੇ ਹੈਗੇ ਸੀ ਉਹ
ਭੇਦਭਾਵ ਵੀ ਨੀ ਕਰਦੇ, ਅਸੀਂ ਭੇਦਭਾਵ ਵੀ ਨੀ ਕਰਦੇ ਕਿਸੇ ਨਾਲ,
ਹਾਂਜੀ, ਸਾਡੇ ਸਾਰੇ ਧਰਮਾਂ ਨੂੰ ਸਲਾਮ ਕੀਤਾ ਜਾਂਦਾ ਹੈ ਇੱਥੇ ਭਾਰਤ,
ਇਹ ਤਾਂ ਹੋ ਗ ਕਿ ਅ ਜ ਜਿੱਦਾਂ ਸਾਡਾ ਦੇਸ਼ ਹੈਗਾ ਹੈ ਨਾ, ਤਾਂ ਸਾਡੇ ਦੇਸ਼ ਚਚ ਜਿਸ ਜਿੱਦਾਂ। ਬਈ ਕਿਸੇ ਨੂੰ ਵੀ ਉਹ ਪਰ ਹੈਗਾ ਨੀ ਕਿ ਬਈ ਖੁੱਲ ਲਗੀ ਹੈ ਸਾਰਿਆਂ ਨੂੰ ਸਾਰੇ, ਸਾਰੇ ਆਪਣਾ ਧਰਮ ਆਪਣੇ,
ਉਹ ਸ਼ਦ ਦੇਖੋ ਮੈਂ ਹੈ ਮੇਰਾ ਧਰਤੀ ਸੀ ਲਹਿਰੀ ਹੈ ਰੀਲਾ ਹਰ ਮੌਸਮ ਰੰਗੀਲਾ
ਹਾਂਜੀ- ਹਾਂਜੀ ਇਹੀਓ ਗ ਤਾਂਓ ਕਰਕੇ ਨਾ ਹੋਰ ਤੁਸੀਂ ਕਿਸੇ ਦੇਸ਼ ਚ ਜਾ ਕੇ ਆਪਣੀ ਚਲਾ ਨਹੀ ਸਕਦੇ। ਆਪਣੇ ਧਰਮ ਨੂੰ ਵੀ ਤੁਸੀਂ ਛੁੱਪ ਛੁੱਪ ਕੇ ਤੁਹਾਨੂੰ ਆਪਣਾ ਧਰਮ ਅਪਨਾਨਾ। ਆਪਣੇ ਧਰਮ ਦੇ ਪ੍ਰਤੀ ਚੱਲਣਾ ਪੈਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆ ਨੇ, ਲੇਕਿਨ ਕਹਿੰਦੇ ਕਿ ਤੁਹਾਨੂੰ ਮਤਲਬ ਅਗਰ ਤੁਸੀਂ ਅ ਸਾਡੇ ਦੇਸ਼ ਚ ਰਹਿ ਰਹੇ ਹੋ ਜਦੋਂ ਹੋਰ ਹੋਰ। ਉਹ ਧਰਮਾਂ ਦੇ ਲੋਕ ਵੀ ਆ ਕੇ ਸਾਡੇ ਦੇਸ਼ ਚ ਰਹਿੰਦੇ ਨੇ, ਉਹਨਾਂ ਨੂੰ ਕਮ ਸੇ ਕਮ ਇੰਨਾ ਤਾਂ ਸੋਚਣਾ ਚਾਹੀਦਾ ਹੈ ਨਾ ਕਿ ਕੁਛ ਗਲਤ ਚੀਜ਼ ਨਾ ਕਰਨ ਮਿਲ ਜੁਲ ਕੇ ਭਾਈਚਾਰੇ ਨਾਲ ਰਹਿਣ ਮੇਲ ਜੋਲ ਬਣਾਣ। ਕਿਸੇ ਦੇ ਕੰਮ ਆ ਸਕਣ, ਮੇਰਾ ਤਾਂ ਮਨ ਤੁਸੀਂ ਮਨ ਮੰਨੋਗੇ ਨਹੀਂ ਮੇਰਾ ਤਾਂ ਮਨ ਕਰਦਾ ਐ ਕਿ ਕੋਈ ਵੀ ਕਿਸੇ ਦੇ, ਨਾਲ ਨਾ ਮਤਲਬ ਕਿ ਕੋਈ ਵੀ ਮਾੜੀ ਗੱਲ ਨਾ ਕਰੇ ਸਾਰੇ ਇੱਕ ਦੂਸਰੇ ਨੂੰ ਸਮਝਣ, ਪਿਆਰ ਨਾਲ ਰਹਿਣ। ਇੱਕ ਦੂਸਰੇ ਦੀ ਜ਼ਰੂਰਤ ਤੇ ਵਕਤ ਕੰਮ ਆਉਣ। ਮੇਰਾ ਤਾਂ ਦਿਲ ਕਰਦਾ ਸਾਰਾ, ਸਾਰਾ ਸੰਸਾਰ ਹੀ ਇਏਦਾਂ ਦਾ ਹੋ ਜਾਏ ਬਸ। ਹੈਲੋ। ਹੈਲੋ।
ਹਾਂਜੀ- ਹਾਂਜੀ ਆ ਨ ਮੇਰੀ ਆਵਾਜ਼
ਹਾਂਜੀ ਆ ਤੁਹਾਡੀ ਆਵਾਜ਼ ਨਹੀ ਆਉਂਦੀ ਪਈ ਸੀ ਮੈਨੂੰ ਨਾ
ਮੈਂ ਸੁਣਦੀ ਪਈ ਸੀ ਤੁਹਾਨੂੰ ਐਕਚੁਲੀ
ਅੱਛਾ ਜੀ ਅੱਛਾ ਜੀ,
ਸਾਨੂੰ ਰੋਕਣ ਦਾ ਮਨ ਨੀ ਕਰਦਾ ਸੁਣਨਾ
ਅੱਛਾ ਜੀ ਅੱਛਾ ਜੀ, ਇਹ ਤਾਂ ਤੁਸੀਂ ਇਹ ਤਾਂ ਤੁਹਾਡਾ ਬੜਾਪਣ ਐ ਵਰਦਬੜਾ ਜੋ ਤੁਸੀਂ ਸਾਨੂੰ ਉੱਥੇ ਇੰਨੀ ਇੰਨੀ ਗੱਲ ਕਹੀ ਐ।
ਮੈਂ ਆਪਣੀ ਵੀ ਗੱਲ ਤਾਂ ਵੀ ਤੁਹਾਨੂੰ ਦੱਸ ਦੇਵਾਂ ਕਿ ਮੈਂ ਜਲਦੀ ਕਿਸੇ ਦੀ ਗੱਲ ਸੁਣਦੀ ਨੀ।
ਹਾਂਜੀ, ਨਹੀਂ ਦੇਖੋ ਹੋਣਾ ਵੀ ਏਦਾਂ ਦਾ ਹੀ ਚਾਹੀਦਾ ਕਿ ਨਹੀਂ-ਨਹੀਂ, ਗੱਲ ਦੇਖੋ ਇਸ ਤਰ੍ਹਾਂ ਏਦਾਂ ਦੀ ਕਰਨੀ ਚਾਹੀਦੀ ਹੈ ਜੇ ਕੋਈ ਦੂਜ ਦੂਜਾ ਵੀ ਹਾਂ ਵੀ ਕੋਈ ਗੱਲ ਕੀਤੀ ਸੀ।
ਕੀਤੀ ਦੇਖੋ ਨਹੀਂ ਕਰਦੇ ਦੂਜੇ ਨੂੰ ਚੰਗੀ ਲੱਗੇ। ਕੋਈ ਗੱਲ ਇਸ ਤਰ੍ਹਾਂ ਦੀ ਵੀ ਹੁੰਦੀ ਕਿ ਸਾਡੀ ਗੱਲ ਚੰਗੀ ਨਹੀਂ ਲੱਗਦੀ ਕਿਸੇ ਸਾਹਮਣੇ ਵਾਲੇ ਨੂੰ ਜੀ। ਉਹ ਕਹਿੰਦਾ ਐ ਕੀ ਵੀ ਤੁਸੀਂ ਓ, ਅਸੀਂ ਇਹੋ ਜਿਹੀ ਗੱਲ ਨੀ ਕਰਦੇ ਕਿ ਬਈ ਸਾਡੇ ਲੋਕ ਤਾਰੀਫ਼ ਹੀ ਕਰਨ। ਇਹ ਕ ਤੇ ਬੜੀ ਮਿੱਠੀਆਂ-ਮਿੱਠੀਆਂ ਗੱਲਾਂ ਸਾਨੂੰ ਕਰ ਸਕ
ਨਾ ਮੇ, ਰੇ ਤੋਂ ਵੀ ਨਹੀਂ ਹੁੰਦੀਆਂ ਸ ਮਿੱਠੀਆਂ ਗੱਲਾਂ ਮੇਰੇ ਤੋਂ ਵੀ ਨਹੀਂ ਹੁੰਦੀਆਂ ਹਾਂ ਮਿੱਠਾ ਬੋਲਣਾ ਜ਼ਰੂਰ ਚਾਹੀਦਾ। ਲੇਕਿਨ ਐਨੀ ਵੀ ਚਾਸ਼ਨੀ ਕਹਿੰਦੇ ਨਾ ਘੋਲੋ ਕਿ ਉਹਦੇ ਚ ਕੀੜੇ ਪੈਣੇ ਸ਼ੁਰੂ ਹੋ ਜਾਣ।
ਹਾਂਜੀ, ਜਿਹੜੀ ਸਾਫ਼ ਸੁਥਰੀ
ਉਹ ਮਿਠਾਸ ਬੜਾ ਕਿਹੜੀ ਆਉਂਦੀ ਉਹ ਮਿਠਾਸ ਹੁੰਦੀ ਕਿ ਆਪਣਾ ਕੰਮ ਨਿਕਲਵਾਣ ਵਾਲੇ ਬੰਦੇ ਹੁੰਦੇ ਨੇ ਜਿਹੜੇ ਬੜੇ ਮਿਠਾਸ ਨਾਲ ਕਿਸੇ ਨਾਲ ਗੱਲ ਕਰਦੇ ਨੇ ਵੀ ਸਾਡਾ ਕੰਮ ਪੂਰਾ ਹੋਜੇ।
ਭਾਰੀ ਹੈਗੀ ਐ ਤੇ ਅਸੀਂ ਸਾਫ਼ ਸੁਥਰੀ ਗੱਲ ਕਰਦੇ ਆ। ਕਿਸੇ ਨੂੰ ਚੰਗੀ ਲੱਗਦੀ ਨਹੀਂ ਲੱਗਦੀ ਤੇ ਕੋਈ ਗੱਲ ਨੀ ਜੀ।
ਹਾਂਜੀ, ਤਾਂ ਬਿਲਕੁਲ ਠੀਕ ਹੈ ਜਿਹੜਾ ਅੱਗੇ ਜਿਹੜਾ ਬੰਦਾ ਚੰਗੀ ਗੱਲ ਕਰੇਗਾ ਨਾ ਉਹ ਠੋਕ ਕੇ ਕਰੇਗਾ।
ਹਾਂਜੀ,
ਔਰ ਜਿਹੜਾ ਉਹ ਬੰਦਾ ਮਾੜੀ ਗੱਲ ਕਰੇਗਾ ਉਹ ਉਹਦੇ ਚ ਉਹਦੇ ਚ ਚਾਪਲੂਸੀ ਪਹਿਲੇ ਕਰੂ
ਹਾਂਜੀ-ਹਾਂਜੀ, ਉਹ ਸਾਨੂੰ ਨੀ ਆਂਦਾ।
ਤਾਂ ਕਦੇ ਵੀ ਚਾਪਲੂਸੀ ਕਰਨ ਵਾਲੇ ਨਾ ਬਣੋ। ਹਮੇਸ਼ਾ ਆਪਣੀ ਗੱਲ ਉਹ ਵਾਲੀ ਗੱਲ ਰੱਖੋ ਜਿਹੜੀ ਗੱਲ 'ਚ ਤੁਹਾਡੀ ਦਮ ਹੋਏ।
ਹਾਂਜੀ, ਮੈਂ ਉਹੀ ਕਹਿੰਦੀ ਪਈ ਆ ਕਿ ਨੌਕਰੀ ਵੀ ਕੀਤੀ ਐ ਨਾ ਤੇ ਉੱਥੇ ਗੁਲਾਮੀ ਨੀ ਕੀਤੀ ਕਦੀ।
ਗੁਲਾਮੀ ਕਰਨੀ ਨਹੀਂ ਚਾਹੀਦੀ ਕਿਸੇ ਦੀ
ਕਿਉਂਕਿ ਜੀ ਦੇਖੋ ਅਸੀਂ ਕੰਮ ਕਰਦੇ ਆ ਆਪਣੀ ਮਿਹਨਤ ਦਾ ਪੈਸ ਲੈਂਦੇ ਆ ਕਿਸੇ ਦੀ ਗੁਲਾਮੀ ਕਰਨ ਦਾ ਪੈਸਾ ਨੀ ਲੈਂਦੇ ਅਸੀਂ।
ਹੋਰ ਕੀ, ਦੇਖੋ ਮਿਹਨਤ ਕਰਨ ਤੋਂ ਪਿੱਛੇ ਹਟਣਾ ਨੀ ਚਾਹੀਦਾ। ਕਿਸੇ ਦੇ ਅੱਗੇ ਹੱਠ ਹੱਥ ਨਹੀਂ ਅੱਡਣਾ ਚਾਹੀਦਾ। ਕਿ ਕਿ ਜਿਹਾ ਵੀ ਕੰਮ ਹੋਏ ਕਰ ਲੈਣਾ ਚਾਹੀਦਾ। ਬਸ ਹਾਂ ਉਹਦੇ ਚ ਸਾਡੀ ਇੱਜ਼ਤ ਨਹੀਂ ਘੱਟਣੀ ਚਾਹੀਦੀ ਇਸ ਵਤ ਦਾ ਵਿਸ਼ੇਸ਼ ਧਿਆਨ ਰੱਖ
ਕੇ ਮਿਹਨਤ ਕਰਲੋ
ਬਸ ਕੰਮ ਕਰਲੋ ਕੰਮ ਕੋਈ ਕਰਨ ਚ ਬੁਰਾਈ ਨੀ ਹੈਗੀ ਹੈ। ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਲੇਕਿਨ ਜਿੱਥੇ ਸਾਡੀ ਸੈਲਫ ਰਿਸਪੈਕਟ ਨੂੰ ਦਾਗ ਲੱਗਣ ਦਾ ਜਾਂ ਸੈਲਫ ਰਿਸਪੈਕਟ ਸਾਡੀ ਖ਼ਰਾਬ ਹੁੰਦੀ ਐ ਉੱਥੋਂ ਪਿੱਛੇ ਹਟ ਜਾਓ। ਨਾ ਉਹਦੇ ਨਾਲ ਜਵਾਬਦਾਰੀ ਕਰੋ ਤੇ ਨਾ ਉਹਦੇ ਨਾਲ ਬਹਿਸ ਵਸਈਆ ਕਰੋ। ਆਪਣਾ ਪਿੱਛੇ ਹਟ ਜਾਓ ਔਰ ਆਪਣੇ ਕੰਮ ਚ ਲੱਗੇ ਰਹੋ ਬਸ। ਕਿਉਂਕਿ ਦੇਖ ਲਓ ਜੀ ਦੁਸ਼ਮਣੀ ਵੀ ਚੰਗੀ ਨੀ ਹੁੰਦੀ ਹੈ ਨਾ ਜ਼ਿਆਦਾ ਦੋਸਤ ਕਹਿੰਦੇ ਚੰਗੀ ਨਾ ਜ਼ਿਆਦਾ ਦੁਸ਼ਮਣੀ ਚੰਗੀ। ਤੇ ਸਮਝਦਾਰੀ ਇਹੀ ਆ ਇਹਦੇ ਵਿੱਚ ਈ ਹੁੰਦੀ ਐ ਕਿ ਆਪਣਾ ਕੰਮ ਪੂਰਾ ਕਰਕੇ ਦੋ ਨਾ ਕਿਸੇ ਦੀ ਗੱਲ ਸੁਣੋ ਨਾ ਕਿਸੇ ਨੂੰ ਆਪਣੀ ਤਰਫੋਂ ਗੱਲ ਦੋ ਕਹੋ ਔਰ ਜਿੰਨੀ ਸ਼ਾਂਤੀ ਕਹਿੰਦੇ ਬਣਾ ਕੇ ਰੱਖੋਗੇ ਔਰ ਜਿੰਨੀ ਸ਼ਾਂਤੀ ਨਾਲ ਆਪਣਾ ਕੰਮ ਕਰੋਗੇ ਨਾ ਕਹਿੰਦੇ ਉਹਦੇ ਚ ਤੁਹਾਡਾ ਮਨ ਵੀ ਲੱਗੇਗਾ ਤੁਹਾਡੇ ਤੋਂ ਗ਼ਲਤੀ ਵੀ ਨਈ ਹੋਏਗੀ ਤਾਂ ਤੁਸੀਂ ਆਪਣੇ ਕੰਮ 'ਚ ਪਰਫੈਕਟ ਰਹੋ ਮੈਂ ਤਾਂ ਤੁਸੀਂ ਮੰਨੋਗੇ ਨੀ ਮੈਂ ਗੁਰੂ ਜੀ ਨੂੰ ਮੰਨਦੀ ਆ ਤੇ ਮੈਂ ਉੱਥੇ ਜਾਂਦੀ ਆ ਮੈਨੂੰਏ ਸਭ ਉੱਥੇ ਹੀ ਸਿੱਖਣ ਨੂੰ ਮਿਲਿਐ ਪਹਿਲੇ ਦੇਖੋ ਹੋਰ ਦੇਖੋ ਹਰ ਕਿਸੇ ਚ ਕਮੀਆਂ ਹੁੰਦੀਆਂ ਨੇ ਕੋਈ ਵੀ ਸਰਗੁਣ ਸੰਪੰਨ ਕੋਈ ਵੀ ਨੀ ਹੈਗਾ ਲੇਕਿਨ ਜਿਹੜਾ ਬੰਦਾ ਆਪਨੇ ਅੰਦਰ ਝਾਂਕ ਕੇ ਆਪਨੀ ਗ਼ਲਤੀ ਗ਼ਲਤੀ ਨਾਲ ਸਿੱਖਣ ਦੀ ਕੋਸ਼ਿਸ਼ ਕਰਦਾ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਉਹ ਗੱਲ ਉਹ ਬੰਦਾ ਅੱਗੇ ਵੱਧਦਾ
ਵਧੀਆ ਹੈ ਜੀ
ਵੱਧਦਾ ਵੀ ਹੈ ਔਰ ਆਪਣੇ ਆਪ ਚ ਫੇਰ ਰਹਿਣਾ ਉਹਨੂੰ ਆਪਣੇ ਆਪ ਆ ਜਾਂਦਾ ਹੈ
ਆ ਜਾਂਦਾ
ਇਹੀ ਉਹ ਗੱਲ ਸਭ ਤੋਂ ਵੱਡੀ ਹੁੰਦੀ ਹੈ ਇਹ ਇਹਦੇ ਚ ਹੀ ਦੇਖੋ ਕੁਛ ਨੀ ਰੱਖਿਆ ਬਕਾਰ ਦੀ ਗ ਬੇਕਾਰ ਦੀਆਂ ਗੱਲਾਂ ਚ ਆਪਣੇ ਜੀਵਨ ਨੂੰ ਜੇ ਸੁਧਾਰਨਾ ਚਾਹੁੰਦੇ ਹੋ ਉਹ ਪਹਿਲਾਂ ਰ ਆਪਣੇ ਆਪ ਨੂੰ ਕਰਲੋ ਬਾਕੀਆਂ ਨੂੰ ਉਨੇ ਹਾਲ ਤੇ ਛੋੜ ਦੋ ਬਸ ਅਸੀਂ ਤਾਂ ਆਪਣੇ ਜੀਵਨ ਚ ਇਹੀਓ ਸਿੱਖਿਆ ਇਹੀਓ ਸਾਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਵਧ ਵਧੀਆ ਤੇ ਵ ਅ ਵੱਡੀ ਗੱਲ
ਹਾਂਜੀ, ਹਾਂਜੀ ਇਹ ਤੇ ਹੇ ਚਲੋ ਠੀਕ ਠੀਕ ਹਏ ਭੈਣ ਜੀ
ਦੇ ਪਾਠ ਚ
ਹਾਂਜੀ, ਹਾਂਜੀ ਮੈਂ ਉਹੀ ਕਹਿੰਦੀ ਆ ਤੁਹਾਨੂੰ ਕਿ ਬਸ ਚਲੋ ਠੀਕ ਏ ਫਿਰ ਕਰਦੇ ਹਾਂ ਸ਼ਾਮੀ ਮਿਲਦੇ ਹ ਆਪ
ਹਾਂਜੀ, ਹਾਂਜੀ ਸ਼ਾਮੀ ਮਿਲਦੇ ਆ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ
ਹਮ